ਹੈਲੋ
ਹਾਂਜੀ
ਸਤਿ ਸ੍ਰੀ ਅਕਾਲ ਜੀ ਕਿੱਦਾਂ ਹੋ ਜੀ ਤੁਸੀਂ
ਤੂਸੀ ਸੂਨਾੳ
ਬਸ, ਸਭ ਵਧੀਆ ਹੀ, ਸਭ ਵਧੀਆ ਪਿੱਛੋਂ ਆਵਾਜ ਆ ਰਹੀ ਹੈ ਜਿਵੇਂ ਕੂਲਰ ਚੱਲਦਾ ਹੋਵੇ
ਹਾਂਜੀ ਹਾਂਜੀ ਗਰਮੀ ਬਹੁਤ ਹੈ ਨਾ ਕੂਲਰ ਚਲਾਇਆ ਦਾ ਅਸੀਂ
ਬੜੇ ਖਰਾਬ
ਹਾਂਜੀ, ਮੌਸਮ ਕੀ ਗਲਾ ਵੀ ਖ਼ਰਾਬ ਹੋ ਗਿਆ ਆਈਸਕ੍ਰੀਮ ਵਗੈਰਾ ਖਾ ਖਾ ਕੇ ਕਿਹਾਿਆ ਜਾਏ ਇਸ ਮ ਨਾਲ ਬੜ ਖਾਦੀ ਗਰਮੀ ਬਹੁਤ ਸੀ ਆੱਜ
ਆਾਂ ਹਾਂ ਮਿੱਠੇ ਖਾਈ ਆਓ ਤੁਸੀਂ ਬਹੁਤ ਵਧੀਆ ਅੱਜ ਕੱਲ ਦੀ ਚੀਜ਼ਾਂ ਚ ਮਿਲਾਵਟ ਬੀ ੀ ਹੈਗੀ ਹੁਣ ਤੁਸੀਂ ਖਾ ਰੱਖ ਲੋ ਵਧੀਆ ਕੰਪਨੀ ਦੇ ਖਾਓ ਤੇ ਵਧੀਆ ਦਿੱਤੇ ਅੱਜ ਕਲ ਤੇ ਦੇਸੀ ਸਮਾਨ ਹੀ ਬੜਾ ਖ਼ਰਾਬ ਆਉਣ ਲੱਗ ਗਿਆ ਵ
ਜੀ ਜੀ ਸਹੀ ਕਿਹਾ
ਹੁਣ ਤੇ ਅੱਜ ਕੱਲ੍ਹ ਤੇ ਅੰਬ ਖਾਣ ਅੰਬ ਖਾਣੇ ਹੋਣ ਤਾਂ ਹੀ ਬੰਦਾ ਸੋਚਦਾ ਅੰਬ ਖਾਈ ਜਾਂਦਾ ਖਾਈਏ ਪਹਿਲੇ ਪਾਣੀ ਚ ਡੁਬੋ ਕੇ ਰੱਖੀਏ ਜੇ ਅਫਵਾ ਉੱਡਦੀਆਂ ਰਹਿੰਦੀਆਂ ਨੇ, ਧਰ ਬੂਝ ਦੀ ਅਫਵਾਹ ਉੱਡਦੀ ਰਹਿੰਦੀ ਹੈ
ਅੱਜ ਕੱਲ੍ਹ ਨਾ ਉਹ ਚੀਜ਼ਾਂ ਦੀ ਮਿਲਾਵਟਾਂ ਬਹੁਤ ਹੋ ਗਈਆਂ ਹੈ ਨਾ ਪਹਿਲੇ ਵਾਲੀ ਗੱਲ ਨਹੀਂ ਹੋਈ ਅੱਜ ਕੱਲ੍ਹ ਚੀਜ਼ ਪਹਿਲੀ ਜਨਾਨੀਆਂ ਪਹਿਲੇ ਲੋਕ ਜਿਹੜੇ ਸੀ ਕਿੰਨੇ ਹੈਲਦੀ ਸੀ ਕਿਉਂਕਿ ਉਹ ਹੈਲਦੀ ਖਾ ਰਹੇ ਸੀ ਅਤੇ ਹੈਲਦੀ ਸੀ ਕਿੰਨਾ ਕਿੰਨਾ ਉਹ ਕੰਮ ਕਰ ਲੈਂਦੇ ਸੀ ਲੇਡੀਜ਼ ਜਨਾਨੀਆਂ ਹੋ ਆਦਮੀ ਹੋਣ
ਉਹਨਾਂ ਦੀ ਖੁਰਾਕ ਬੜੀ ਚੰਗੀ ਸੀ ਜੀ ਕਦੀ ਦਸ ਰੋਟੀਆਂ ਵੀਹ ਵੀਹ ਵੀ ਖਾਂਦੇ ਸੀਗੇ ਮੈਨੂੰ ਸਾਡੇ ਸਿਆਣੇ ਨੇ ਦੱਸਦੇ ਨੇ ਵੱਡੇ ਬਜ਼ੁਰਗ ਕਿ ਪੰਦਰਾਂ ਰੋਟੀ ਖਾਣੀ ਆ ਵੀ ਖਾਣੀਆਂ ਫ ਰਾਤੀ ਤੇ ਬਹੀਆਂ ਖਾ ਜਾਣੀ ਆ ਸਵੇਰੇ ਫੇਿਰ ਕੰਮ ਤੇ ਜਾਣਾ ਇੰਨਾ ਕੰਮ ਕਰਨਾ ਕਿ ਹਾਂ ਹਜ਼ਮ ਹੋ ਜਾਂਦਾ ਸੀ ਨਾ ਕੋਈ ਕੋਲੇਸਟ੍ਰੋਲ ਸੀ ਨਾ ਕੋਈ ਕਿਸੇ ਸ਼ੂਗਰ ਹੁੰਦੀ ਸੀ ਪਹਿਲੇ ਅੱਜ ਕੱਲ ਸ਼ੂਗਰ ਹਰ ਤੀਜੇ ਬੰਦੇ ਨੂੰ ਹੋਈ ਪਈ
ਸ਼ੂਗਰ ਵੀਕੀ ਬੀਪੀ ਵੀ ਬਹੁਤ ਹੋ ਰਿਹਾ ਉਹੀ ਅੱਜ ਕੱਲ ਮਿਲਾਵਟੀ ਸ ਪਹਿਲੀ ਜਣਾਾਨ ਨਹੀਂ ਅਸੀਂ ਕਿੰਨਾ ਕਿੰਨਾ ਕੰਮ ਕਰਦੇ ਸੀ ਕਿੰਨੇ ਕਿਨੇ ਦਸ ਦਸ ਬਾਰਾਂ ਬਾਰਾਂ ਬੱਚੇ ਹੁੰਦੇ ਸੀ ਫੇਰ ਵੀ ਉਹਨਾਂ ਨੇ ਸਾਰਾ ਕੰਮ ਆਪ ਕਰਨਾ ਹੈ ਰਸੋਈ ਦਾ ਵੀ ਆਓ ਰੋਟੀ ਪਾਣੀ ਤਾਜ਼ਾ ਤਾਜ਼ਾ ਆਟਾ ਕੋਣ ਕੋਈ ਫਰਿੱਜ਼ ਵੀ ਨਹੀਂ ਸੀ ਹੁਂਦੇ ਤਾਜ਼ਾ ਆਟਾ ਕੋਣ ਤਾਜ਼ੀ ਦਾਲ ਸਬਜ਼ੀ ਬਣਾਣੀ ਔਰ ਸਾਰਾ ਸਫ਼ਾਈ ਝਾੜੂ ਪੋਚੇ ਆਪੇ ਕਰਨੇ
ਹੁਣ ਪਹਿਲੇ ਪਹਿਲੇ ਭਾਂਡੇ ਵੀ ਦੇਖੋ ਪਹਿਲੇ ਪਹਿਲੇ ਭਾਂਡੇ ਖਾਣਾ ਹੁੰਦਾ ਸੀ ਤੁਸੀਂ ਤਾਂਬੇ ਤੇ ਭਾਂਡੇ ਹੁੰਦੇ ਸੀ ਬੰਦਾ ਖਾਂਦਾ ਸੀ ਉਹਦੇ ਨਾਲ ਫਾਇਦੇ ਹੁੰਦੇ ਸੀ ਅੱਜ ਕੱਲ ਦੇ ਭਾਂਡੇ ਘੇਰੇ ਨੇ ਸਿਲਵਰ ਦੇ ਉਸ ਭਾ‌‌ਡੇਂ ਖ਼ਰਾਬ ਕਰਨ ਵਾਲੇ ਨੇ ਉਹ ਮਿੱਠਾ ਜ਼ਹਿਰ ਹੈਗਾ ਬੰਦਿਆਂ ਨੂੰ ਖ਼ਤਮ ਕਰਦਾ ਅੰਦਰ ਅੰਦਰ ਉਹ ਦੀ ਖੁਰਾਕ ਸਾਡੀ ਹੈ ਕਿ ਨਕਲੀ ਸਮਾਨ
ਈ ਅੱਜ ਕੱਲ੍ਹ ਦੋ ਦੋ ਬੱਚੇ ਨੇ ਤਾਂ ਵੀ ਮਾਵਾਂ ਕੋਲੋਂ ਕੰਮ ਨਹੀਂ ਨਹੀਂ ਨਿਬੜਦਾ ਤਾਂ ਵੀ ਮਾਵਾਂ ਨੇ ਨੁਕਰਾਨੀਆਂ ਲਾਈਆਂ ਗਈਆਂ ਨੇ ਝਾੜੂ ਵਾਲੀ ਵੱਖਰੀ ਆ ਪੋਚੇ ਵਾਲੀ ਆ ਭਾਂਡਿਆਂ ਵਾਲੀ ਆ ਹੈਂ ਅਤੇ ਉਹ ਦੋ ਬੱਚੇ ਪਾਲੇ ਔਖੇ ਨੇ ਉਹਨਾਂ ਨੂੰ ਪੜ੍ਹਾਉਣਾ ਹੈ
ਹਮ ਹਮ
ਹੁਨੇ ਮਸ਼ੀਨਾਂ ਵੀ ਆ ਰਹੀਆਂ ਕੱਪੜੇ ਧੋਣ ਵਾਲੀਆਂ ਪਹਿਲੇਾਂ ਮਸ਼ੀਨਾਂ ਵੀ ਨਹੀਂ ਸਕਦਾ ਕੱਪੜੇ ਧੋਂਦੀਆਂ ਸੀ ਅਤੇ ਟੱਬਰਾਂ ਦੇ ਟੱਬਰ ਹੁੰਦੇ ਫੈਮਲੀਆਂ ਨਿਊਕਲੀਅਰ ਫੈਮਲੀਆਂ ਸਿੰਗਲ ਫੈਮਲੀ ਹੁੰਦੀ ਹੈ ਤਾਂ ਵੀ ਹ
ਚਲੋ ਦੂਰ ਤੇ ਗੱਲ ਇੱਕ ਬੱਚਾ ਹੀ ਹੋਵੇ ਮਾਂ ਇੰਨੀ ਅੱਜ ਕੱਲ ਇੰਨੀ ਆਲਸੀ ਮਾਂ ਹੋ ਗਈ ਨੇ ਬੱਚੇ ਨੂੰ ਘਰ ਨੀ ਮੰਗ ਦੇਣਗੀਆਂ ਬੱਚਾ ਕਹਿੰਦਾ ਪੀਜ਼ਾ ਖਾਣੇ ਹ ਨ ਲੈ ਔਡਰ ਕਰ ਪੈਸੇ ਲੈ ਅਕਾਊਂਟ ਵਿੱਚ ਪਾ ਤ ਉਹਨ ਲੈ ਮੰਗਾ ਦੱਸੋ ਇੰਨੇ ਆਸੇ ਹੋ ਗਏ ਨੇ ਬੱਚੇ ਨੂੰ ਵੀ ਘਰ ਦਾ ਖਵਾਈਏ ਨਹੀਂ ਬਾਹਰੋ ਮ‌ਂਗਾ ਦੋ ਬੱਚੇ ਹਮ
ਉਹੀ ਤਾਂ ਕਹਿ ਰਹੀ ਹ ਪਹਿਲੀ ਜਨਾਨੀਆਂ ਸਾਰਾ ਕੰਮ ਮਸ਼ੀਨ ਵੀ ਨਹੀਂ ਸਨ ਹੱਥੋਂ ਦਾ ਕੰਮ ਕਰਨਾ ਕੱਪੜੇ ਹੱਥ ਨਾਲ ਧੋਣੇ ਹੋਈ ਪਹਿਲੇ ਸੋਟੇ ਸੋਟੇ ਅਸੀ ਜਾਣਦੇ ਹਾਂ ਚੀਜ਼ਾਂ ਬਾਰੇ ਚੀਜ਼ਾਂ
ਹਾਂ ਉਹੀ ਨਾ ਦੇਖੋ ਨਾ ਹੁਣ ਪਹਿਲੇ ਕੰਮ ਕਰਦੇ ਸਾਰੇ ਹੁਣ ਕੰਮ ਕਰਦੇ ਨੀ ਗੋਡੇ ਜਾਮ ਹੋ ਗਏ ਨੇ ਫਿਰ ਕਹਿੰਦੇ ਮੇਰੇ ਗੋਡੇ ਪੀ ਮੈਂ ਮੋਢੇ ਪੀ ਕੰਮ ਕਰੋਗੇ ਤੇ ਠੀਕ ਰਣਗੇ ਨਾ ਕੰਮ ਤੇ ਕਰਨਾ ਕੋਈ ਨੀਨੂੰ ਕਰਾਉਣ ਰੱਖ ਲਈਆਂ
ਝਾਈ ਬਿਮਾਰ ਹੇ
ਉਹਈ ਨਾ ਜਿੰਨੀ ਮਸ਼ੀਨ ਮਸ਼ੀਨਾਂ ਅਸੀਂ ਕਹਿੰਦੇ ਕਿ ਮਸ਼ੀਨ ਦਾ ਯੁੱਗ ਹੈ ਬੜਾ ਫਾਇਦਾ ਹੈ ਜਿੰਨੇ ਫਾਇਦੇ ਉਹ ਦਾ ਨੁਕਸਾਨ ਨੁਕਸਾਨ ਹੀ ਹੋ ਰਿਹਾ ਦੇ ਨਾਲ ਬੰਦੇ ਦਾ ਸਰੀਰ ਦੇ ਕਸਰਤ ਖਤਮ ਹੋ ਗਈ ਪਹਿਲੇ ਸਰੀਰ ਦੀ ਕਿੰਨੀ ਕਸਰਤ ਹੁੰਦੀ ਸੀ ਓਨਾ ਕੋਈ ਕਸਰਤ ਬੰਦਾ ਕਰਦਾ ਹੈ ਬਸ ਬਹਿ ਕੇ ਫੋਨ ਤੇ ਲੱਗੇ ਰਹੋ
ਹਾਂ ਉਹੀ ਉਹੀ ਬਸ ਕਸਰਤ ਬੈਠੇ ਨੇ ਅੱਖਾਂ ਚਲਾ ਰਹੇ ਨੇ ਮ ਉਹ ਅੱਖਾਂ ਦੀ ਕਸਰਤ ਸਮਝ ਰਹੇ ਨੇ ਹੈਨੀ ਸਮਝ ਅੱਖਾਂ ਖਰਾਬ ਹੋ ਰਹੀਆਂ ਹਾਂ
ਫੋਨ ਫੋਨ ਬਸ ਜ ਜੋੜੋ ਲੱਗਿਆਵੇ ਜਿਨੂੰ ਚਸ਼ਮਾ ਲੱਗਿਆ ਹੋ ਚਸ਼ਮੇ ਲੱਗੇ ਬ ਅਰ ਫ਼ੋਨ ਦੇ ਵਿਚ
ਬਿਲਕੁਲ ਬਿਲਕੁਲ ਹੀ ਉਤੋਂ ਦੀ ਡਾਈਟ ਵੀ ਨਹੀਂੀ ਹੈਗੀ ਅਜ ਕੱਲ ਡਾਈਟ ਬੱਚੇ ਕੁਛ ਖਾਂਦੇ ਵੀ ਨਹੀਂ
ਹਾਂ ਖੁਰਾਕ ਕਿ ਦਾਲਾਂ ਦੁਲਾਂ ਖਾਣੀਆਂ ਨੇਗੀਆਂ ਦਾਲ ਬਣੀ ਹੋਏ ਮੈਂ ਨੀ ਖਾਣੀ ਮੈਂ ਨੀ ਖਾਣੀ ਚਾਹੇ ਉਹ ਬੱਚੇ ਹੋਣ ਬੱਚੇ ਦੇ ਮਾਵਾ ਹੋਣ ਕਿਹਨੂੰ ਬਸ ਇਹ ਹਰ ਜਗ੍ਹਾ ਤੇ ਜਾਏਗੀ ਦੇ ਇੱਕ ਤਾਰੀਖ
ਬੱਚੇ ਨੂੰ ਬਾਹਰ ਦਾ ਹੀ ਖਾਣ ਦੇ ਸ਼ੌਂਕ ਪੈ ਗਏ ਇ ਚਸਕੇ ਹੋਟਲਾਂ ਦੇ
ਉਹ ਕਿਤੇ ਨਾ ਕਿਤੇ ਆਲਸੀ ਸੀ ਆਪਣੇ ਮਾਵਾਂ ਦਾ ਆਲਸੀ ਮਾਂ ਕੇ ਨਹੀਂ ਨਹੀਂ ਪੁੱਤਰ ਤੂੰ ਖਾਣੇ ਲੈਵੇ ਬਣਾ ਕੇ ਦਿੰਦੀ ਆ ਬਸ ਉਹ ਨਾ ਕਿਉਂਕਿ ਹੁਣ ਉਹ ਨੂੰ ਮਾਵਾਂ ਨੂੰ ਵੀ ਗਰਮੀ ਹੈ ਜੀ ਗਰਮੀ ਗਰਮੀ ਚ ਕੌਣ ਉਪਜਾਏ ਅੱਜ ਕੱਲ ਦਾ ਸਿਸਟਮ ਦੇਖਣ ਨੂੰ ਮਿਲਦਾ ਵ ਗਰਮੀ ਹੈ ਵੀ ਚਲੋ ਨਲਾਨ ਔਡਰ ਕਰ ਦੋ ਗਰਮੀ ਏ ਜਿਹੀ ਮੈਂ ਕੋ ਰਸੋਈ ਵੜਿਆ ਨੀ ਜਾਣਾ ਇਹ ਪੀਜ਼ਾ ਮੰਗਾ ਲੋ ਇਹ ਮੰਗਾ ਲੋ ਚੀਜ਼ਾਂ ਦੇਖੋ ਮਾੜੀਆਂ ਨੀ ਹੈਗੀਆਂ ਇੱਕ ਵਾਰ ਖਾ ਲੋ ਹਫ਼ਤੇ ਚ ਦੋ ਵਾਰ ਖਾ ਲੋ ਮਹੀਨੇ ਚ ਦੋ ਤਿੰਨ ਵਾਰੀ ਖ਼ਾ ਲੋ ਮੜੀਆਂ ਨੀ ਹੈਗੀਆ ਲਗਾਤਾਰ ਖਾਂ
ਹਫ਼ਤੇ ਇਸਸ ਨੇ ਹਾਂ ਮਹੀਨੇ ਚਚ ਇੱਕ ਦਿਰਾ ਖਾ ਲਓ
ਹਾਂ ਇੱਕ ਆਦਿ ਵਾਰ ਦੇਖੋ ਜਿਵੇਂ ਜੇ ਬੰਦਾ ਕਦੀ ਕਸਰਤ ਕਰੇ ਉਹਨੂੰ ਵੀ ਕਹਿੰਦੇ ਤੁਸੀਂ ਇੱਕ ਵਾਰ ਚੀਟ ਕਰ ਲਓ ਮਤਲਬ ਇੱਕ ਦਿਨ ਤੁਸੀਂ ਖਾ ਸਕਦੇ ਹੋ ਬਾਹਰ ਦਾ ਵਿਚ ਮਨ ਕਰਦਾ ਹੈ ਏਕ ਵਾਰ ਵਿ ਦੇਖੋ ਮਨ ਹੈ ਉਹ ਮਨ ਚੰਚਲ ਹੈ ਉਹ ਕਰਦਾ ਹਾਂ ਕੁਛ ਖਾਈਏ ਖੱਟਾ ਮਿੱਠਾ ਕੁਛਾ ਖਾਈਏ ਲੇਕਿਨ ਏਕ ਅਦੀ ਵਾਰੀ ਠੀਕ ਹੈ ਤੁਸੀਂ ਰੋਜ਼ ਕਹੋ ਜੀ ਮੈਂ ਰਾਤੀ ਇੱਕ ਵਜੇ ਵੀ ਖਾਵਾਂ ਦੋ ਵਜੇ ਵੀ ਡਰ ਕਰ ਦੇਵਾਂ ਫ ਨੈਕ ਅਗਲੇ ਦਿ ਫਿਰ ਮੈਂ ਦੁਪਹਿਰੇ ਫਿਰ ਮੈਂ ਖਾਣਾ ਤੇ ਇਹ ਤੇ ਗਲਤ
ਹਰ ਚੀਜ਼ ਦੀ ਅਤੀ ਅਤੀ ਜਿਹੜੀ ਹੈ ਨਾ ਹਰ ਚੀਜ਼ ਦੀ ਅਤੀ ਬੁਰੀ ਹੈ ਹਰ ਚੀਜ਼ ਲਿਮਿਟ ਹੋਣੀ ਚਾਹੀਦੀ ਹੈ
ਦੇਖੋ ਨਾ ਇੱਕ ਲਿਮਿਟ ਤੋਂ ਜ਼ਿਆਦਾ ਕਿਤਾ ਗਿਆ ਪਾਣੀ ਵੀਨਾਂ ਟਿਡ ਆਫੜਦੇ ਆ
ਆਫਰ ਜਾਏਗਾ ਹੋ ਨਾ ਅੱਤੀੀ ਬੁਰੀ ਹੈ
ਹੱਦ ਤੋਂ ਵੱਧ ਪੀਤਾ ਗਿਆ ਪਾਣੀ ਵੀ ਖ਼ਰਾਬ ਕਰਦਾ ਤੇ ਹੱਦ ਤੋਂ ਵੱਧ ਫਿਰ ਕੁਛ ਖਾਇਆ ਤੇ
ਕਿਸੇ ਵੀ ਕੰਮ ਦੀ ਹੱਦਾਾਂ ਪਾਰ ਨਹੀਂ ਕਰਨੀ ਚਾਹੀਦੀ ਚਾਹੇ ਖਾਣ ਦੀ ਹੋਵੇ ਚਾਹੇ ਪੀਣ ਦੀ ਹੋਵੇ
ਹਾਂ ਬਸ ਰੋਟੀ ਜਿੰਨਾ ਆਧਾਰ ਦੋ ਖਾ ਲੋ ਚਾਰ ਖਾ ਲਓਗੇ ਫਿਰ ਉਹ ਚਾਰ ਰੋਟੀ ਮੋਟਾਪਾ ਬ ਬਣਾਏਗੀ ਕੋਲੇਸਟ੍ਰੋਲ ਪੈਦਾ ਕਰੇਗੀ ਯੂਰੀਆ ਪੈਦਾ ਕਰੇਗੀ ਯੂਰਿਕ ਐਸਿਡ ਬਣਾਏਗੀ
ਉਈ ਫੇਰ ਗੱਲ ਉੱਥੇ ਆ ਗਈ ਨਾ ਕਿ ਇਨਸਾਨ ਕੋਲ ਫੇਰ ਕੰਮ ਨੀ ਹੋਏਗਾ। ਫਿਰ ਨੋਰਾਣੀਆਂ ਲਾਓ ਹੱਦ ਰੋਮੀ ਯਾਰ, ਮੇਰੇ ਗੋਡੇ ਨੀ ਚੱਲਦੇ ਮੇਰੇ, ਉਹ ਗੱਲ ਉੱਥੇ ਈ ਆਗਈ। ਆਪਨਾ ਸਰੀਰ ਆਪ ਹੀ ਖਰਾਬ ਕੀਤਾ ਨਾ, ਗੱਲ ਉੱਥੇ ਈ ਆਗਈ ਫੇਰ ਸਰੀਰ ਚੱਲੇਗਾ ਈ ਨਈ ਫੇਰ ਕੰਮਾ ਆਲਿਯਾਂ ਲਵਾਓ ਕਿ ਮੇਰੇ ਗੋਡੇ ਨੀ
ਆਪਨੇ-ਆਪਨੇ ਕੰਮ ਲਾਂਦੇ ਵੀ ਪੈ ਤੁਸੀਂ ਫੇਰ ਡਾੱਕਟਰਾਂ ਨੂੰ ਦਿਓਗੇ, ਡਾੱਕਟਰ ਨੂੰ ਦੋਗੇ, ਦਵਾਈਆਂ ਵੀ ਖਾਓਗੇ। ਬਸ ਏਹੀ ਰੈ ਜਾਂਦਾ।
ਸਈ ਕੈ ਰੇਓ।
ਬਸ ਹੁਨ ਕੀ ਕਰੀਏ, ਬਸ ਐ ਚੱਲਦਾ ਰੈਂਦਾ ਹੁਨ ਐ ਤੇ ਕਿਸੇ ਨੂੰ ਕੁਛ ਕੈਨ ਦਾ ਵੀ ਹਾਲ ਨੀ ਐ, ਕਿਸੇ ਨੂ ਕੁਛ ਕੈ ਦੀਏ। ਹੁਨ ਓ ਬੰਦਾ ਕੈਂਦਾ, ਤੈਨੂੰ ਕਿਉਂ ਕਓ ਕਿਸੇ ਨੂੰ ਕੁਛ
ਅਗਰ, ਕਿਸੇ ਨੂੰ ਸਲਾ ਦੇਨੀ ਵੀ ਨਾ ਮੈਂਗੀ ਪੈ ਜਾਂਦੀ ਕਈ ਵਾਰੀ‌, ਕਿਸੇ ਨੂੰ ਚੰਗੀ ਸਲਾ ਦੇਨੀ ਵੀ
ਹੂੰ।
ਪੈ ਜਾਂਦੀ ਸਲਾ ਕਿਸੇ ਨੂੰ ਦੇਨੀ
ਬਸ ਕੀ ਤੁਵਾਨੂੰ ਕੀ ਦੱਸੀਏ‌‌, ਬਸ ਐਦੇ ਹਰ
ਆਪਨੇ ਆਪ ਵਿੱਚ ਮਸਤ ਰਹੋ ਉ ਸਹੀ ਐ। ਬਸ, ਨਾ ਕਿਸੇ ਨੂੰ ਚੰਗੀ ਕਓ, ਨਾ ਮੰਦੀ ਕਓ।
ਬਸ ਏ ਐ ਕਿ ਅਸੀਂ ਆਪਨੇ ਬੱਚਿਆਂ ਨੂੰ ਸੁਧਾਰ ਲਿਏ। ਅਸੀਂ ਕੋਸ਼ਿਸ਼ ਕਰੀਏ ਕਿ ਆਪਨੇ ਬੱਚੇ ਸਾਡੇ ਜੇੜੇ ਨੇ, ੳ ਕੁਜ ਬਾਰ ਦਾ ਨਾ ਖਾਨ ਕਿਉਂਕਿ ਅੱਜ ਤੋਂ ਬਾਦ ਨਾ ਖੁਰਾਕ ਏਹੋ ਜਿ ਹੋ ਗਈ ਬਾਰ ਦੀ ਕਿ ਮਤਲਬ ਬਿਮਾਰੀਆਂ ਨਾਲ ਈ ਆਦੀਆਂ ਨੇ। ਦੋ ਦਿਨ ਬਾਦ ਖਰਾਬ ਹੋ ਜਾਂਦਾ ਏ ਪੇਟ ਖਰਾਬ ਹੋਏ ਤੋ ਬਿਮਾਰੀਆਂ ਲੱਗ ਜਾਂਦੀਆਂ ਨੇ। ਕਿ ਬਾਰ ਦੇ ਖਾਨਾ ਉ ਕਿਵੇਂ ਬਨਾ ਰਹੇ ਨੇ, ਪਤਾ ਨੀ ਨਾ ਉਨੂੰ
ਅਸੀ ਆਪਨੇ ਬੱਚਿਆਂ ਨੂੰ ਬਾਰ ਕਦੀ ਆਦਤ ਨੀ ਪਾਈ, ਬਿਲਕੁਲ ਵੀ। ਹਾਂ, ਕਦੀ-ਕਦੀ ਮੀਨੇ ਦੋ ਮੀਨੇ ਬਾਦ ਕੁਛ ਲੈ ਦਿੱਤਾ, ਮੀਨੇ ਦੋ ਮੀਨੇ ਬਾਦ ਪੀਜ਼ਾ ਖਵਾ ਦਿੱਤਾ, ਚਲ ਬੱਚਿਆਂ ਨੂੰ ਦਿਲ ਕਰਦਾ ਵੇਖਕੇ ਇੱਕ ਦੂਜੇ ਦੂਜੇ ਬੱਚਿਆਂ ਨੂੰ ਦੇਖਕੇ ਮਨ ਆਂਦਾ ਈ ਬੱਚਿਆਂ ਦਾ ਦੋ-ਤਿੰਨ ਮੀਨੇ ਨਿਕਲੇ ਨੂਡਲਸ ਮੰਗਵਾ ਕੇ ਖਵਾ ਦੀ ਅਤੇ ਚਲੋ ਏਸਰਾਂ ਲੇਕਿਨ ਐ ਨੀ ਕਿ ਹੈਬਿਚੁਅਲ ਹੋ ਜੇ ਬੱਚਾ ਕਿ ਡੇਲੀ ਪਿੱਜ਼ਾ ਖਾਨੈ, ਡੇਲੀ ਨੂਡਲਸ ਖਾਨੇ ਨੇ, ਏਹੀ ਤਾਂ ਬੱਚਿਆਂ ਨੂੰ ਅਨਹੈਲਦੀ ਬਨਾ ਰਈਆਂ ਨੇ ਚੀਜ਼ਾਂ।
ਦੇਖੋ ਕਿੱਦੇ ਨਾ ਕਿਤੇ ਐਦੇ ਵੀ ਸਾਡਾ ਆਲਸ ਈ ਏ, ਸਾਡਾ ਆਲਸ ਈ ਏ, ਯਾ ਸਾਡੀ ਕੁਛ ਕਮੀਆਂ ਨੇ ਅਸੀ ਬੱਚਿਆਂ ਨੂੰ ਪਰਵਰਿਸ਼ ਨੀ ਦੇ ਪਾਏ ਚੰਗੀ, ਯਾ ਕੁਛ ਵੀ ਕੈ ਦੇਈਏ। ਕਿਤੇ ਨਾ ਕਿਤੇ ਸਾਡੀਆਂ ਹੀ ਕਮੀਆਂ ਨੇ। ਅਸੀ ਉਹਨਾਂ ਨੂੰ ਆਪਨੇ ਹੁਨ ਜਿਵੇਂ ਮੰਨ ਲਓ ਕਿ ਅਸੀ ਜੀ ਦਾਲ ਬਨਾਈ ਏ। ਹੁਣ ਬੱਚ ਮੈਂ ਦਾਲ ਖਾਣੀ ਨੀ ਮੈਂ ਖਾਣਾ ਨਹੀ ਬੱਚੇ ਨਖਰੇ ਵੇਖਣ ਬੈ ਜ਼ੋਗੇ ਤੇ ਫਿਰ ਬੱਚੇ ਹੋਰ ਨਖਰੇ ਕਰਨਗੇ ਨਾ ਅੱਜ ਉਹ ਤ ਨੱਖਰ ਉਹ ਕਰੇਗਾ ਅੱਜ ਦਾਲ ਬਣਾਈ ਨਖਾ ਕਰੇਗਾ ਤੇ ਘਰੋਂ ਨੇ ਕਹਿਣਾ ਮੈਨੂੰ ਕੱਲ ਮੈਂ ਨਖਾ ਕੀਤਾ ਸੀ ਮੈਨੂੰ ਇਹ ਸ਼ੈ ਮਿਲ ਗਈ ਸੀ ਅੱਜ ਮੈਂ ਫਿਰ ਕਰਾਂਗਾ ਮੈਨੂੰ ਵੈਸੇ ਹੀ ਮਿਲ ਜਾਏਗੀ ਫੇਰ ਉਹ ਉਹ ਤੁਸੀਂ ਦੇਖੋਗੇ ਤੇ ਫਿਰ ਉਹ ਕਰੇਗਾ ਬਿਲਕੁਲ ਪਹਿਲੀ ਵਾਰੀ ਜਮਾ ਨਾ ਕਰਦੋਗੇ ਨਾ ਦਾਲ ਬਣੀ ਹੈ ਜੀ ਖਾਓ ਤੁਹਾਡੀ ਮਰਜ਼ੀ ਹੈ ਨਹੀ ਖਾਣਾ ਨਾ ਖਾਓ ਹ ਤੁਸੀਂ ਉਹ ਬੱਚੇ ਕ ਨਹੀਂ ਮੈਨੂੰ ਖਾਣੀ ਹੈ ਜੀ ਮੈਨੂੰ ਬੁ ਬੱਚਾ ਫੇਰ ਉਹ ਚੀਜ਼ ਦੇਖੇਗਾ ਵੀ ਇਹ ਚੀਜ਼ ਐ ਵੀ ਸਾਨੂੰ ਇਹ ਚੀਜ਼ਾਂ ਖਾਣੀ ਚਾਹੀਦੀਆਂ ਨੇ ਅਸੀਂ ਉਹਦੇ ਲਾਡ ਜਿੰਨੇ ਦੇਖੋ ਲਾਡ ਵੇਖਣੀ ਚਾਹੀਦੇ ਲੇਕਿਨ ਇੰਨੇ ਹੱਦ ਤੋਂ ਵੱਧ ਦੇਖੋਗੇ ਤੁਹਾਨੂੰ ਹੀ ਅੱਗੇ ਭਵਿੱਖ ਵਿੱਚ ਦੇਣਗੇ ਜਿੰਨੇ ਅਸੀਂ ਚੀਜ਼ਾਂ ਦੀ ਵਰਤੋਂ ਅਸੀਂ ਕਰਵਾਈਏ ਬੱਚੇ ਵੀ ਅਹ ਕਿੰਨਾ ਖੁਸ਼
ਪਰੇਸ਼ਾਨੀ ਹਾਂਜੀ ਹਾਂਜੀ ਇਹ ਬਸ ਗਲਤੀਆਂ ਆਪਣੀਆਂ ਨੇ ਸਾਰੀ ਗੱਲ ਘੁੰਮ ਦੇ ਕੇ ਉੱਥੇ ਆ ਗਈ ਪੇਰੈਂਟਸ ਦਾਸੀ ਕਸੂਰ ਨਿਕਲਦਾ ਬਿਲਕੁਲ ਹੋਰ ਸੁਣਾਓ ਜੀ
ਅੱਛਾ ਹਾਂਜੀ ਹਾਂਜੀ
ਆਵਾਜ਼ ਨਾ ਕੱਟ ਰਹੀ ਸੀ ਸੀ
ਹਾਂਜੀ ਉਹ ਥੋੜਾ ਅ ਨੈਟਵਰਕ ਦਾ ਮਸਲਾ ਹੋ ਗਿਆ ਨਾ ਹੋ ਜਾਂਦਾ ਹੈ ਕੀ ਕਹਿ ਰਹੇ ਸੀ ਜੀ
ਨਹੀਂ ਮੈਂ ਕਿਹਾ ਸੀ ਘੁੰਮ ਫਿਰ ਕੇ ਗੱਲ ਪੇਰੈਂਟਸ ਦੇ ਉੱਤੇ ਫਰਿਆ ਦੇ ਕਿ ਪੇਰੈਂਟਸ ਹੀ ਬੱਚਿਆਂ ਨੂੰ ਜਾਚ ਵਿਚਲਾਾ ਰਹੇ ਨੇਗਾ ਇੱਕ ਵਾਰ ਪੇਰੈਂਟਸ ਕਹਿਣ ਕਿ ਨਹੀਂ ਅਸੀਂ ਖਾਣੀ ਅਤੇ ਖਾਨੀ ਅਸੀਂ ਛੋਟੇ ਸੀ ਸਾਡੇ ਵੀ ਲੋਕੀ ਸ਼ੌਕੀ। ਬਣਦੀ ਸੀ ਕੁਛ ਵੀ ਲੋਕੀ ਕੱਦੋਂ ਮੰਮੀ ਨੇ ਕਹਿਣਾ ਖਾਣੀ ਖਾਓ ਨਹੀਂ ਖਾਣੀ ਨਾ ਖਾਓ ਤੇ ਰੂਸਨਾ ਅਸੀ ਕ ਦੋ, ਔਨੇ ਪੂਖ ਬਰਦਾਸ਼ ਨਹੀ ਹੂਦੀ ਸੀ, ਖੇਡ ਖੇਡ ਕੇ ਆਂਦੇ ਸੀ ਗਲੀਆਂ ਵਿੱਚ, ਤੇ ਆਪੇ ਉਥੇ ਜਾਣਾ ਰੂਸੇ ਹੋਏ, ਮੰਮੀ ਨੇ ਤੇ ਪਰਵਾਹ ਨਹੀਂ ਕਰਨੀ ਉੱਠਦਾ ਰੋਟੀ
ਦੇਖੋ ਸਬਜ਼ੀਆਂ ਮਾੜੀ ਥੋੜ੍ਹੀ ਨੇ ਮਾਂ ਪਿਓ ਨੇ ਬਣਾਈਆਂ ਨੇ ਸੋਚ ਕੇ ਬਣਾਈ ਨੇ ਬੱਚਿਆਂ ਦੇ ਪਤਾ ਕੀਤੀਆਂ ਨੇ ਹੁਣ ਚਲੋ ਮਾਂ ਪਿਓ ਦੀ ਗੱਲ ਛੱਡੋ ਅੱਜ ਕੱਲ ਤੇ ਹੁਣ ਦਾਦੀ ਦਾਦੀਆਂ ਕੋਲ ਬੱਚੇ ਦਾਦੀ ਨੇ ਬੱਚਿਆਂ ਨੂੰ ਅੱਜਕਲ ਬੜਾ ਕੀਤਾ ਨ ਪੁੱਤਰ ਐ ਤੇ ਮੈਂ ਬਣਾ ਦਿੰਦੀ ਤੇ ਕਿਤੇ ਨਾ ਕਿਤੇ ਸਾਨੂੰ ਹੁਣ ਸਾਡੇ ਬਜ਼ੁਰਗ ਵੀ ਸਾਡੇ ਨਾਲ ਜੁੜਨ ਵਿਹ ਕਰੀਏ ਐਵੇਂ ਖਾਈਏ ਐਵੇਂ ਖਾਈਏ ਸਾਨੂੰ ਉਹ ਉਹ ਵੀ ਨਾਲ ਜੋੜਦੇ ਨੇ ਕਿਤੇ ਨਾ ਕਿਤੇ ਅਤੇ ਵੱਡੇ ਬਜ਼ੁਰਗ ਵੀ ਲੇਕਿਨ ਬੱਚੇ ਵੱਡੇ ਕੋਲ ਜਾਂਦੇ ਨਹੀਂ ਕਹਿੰਦੇ ਨ ਨਹੀਂਨੀ ਵੱਡੇ ਕੋਈ ਪੈਣਾ ਨ ਵੱਡੇ ਕੋਈ ਸਿਖਾਉਣਗੇ
ਵੱਡਿਆਂ ਦੀ ਕੋਈ ਗੱਲ ਅੱ ਅੱਜ ਕੱਲ ਬੱਚੇ ਬਰਦਾਸ਼ਤ ਨਹੀਂ ਦਾਦੀਆਂ ਦਾਦੀਆਂ ਦੀ ਅੱਜ ਕੱਲ੍ਹ ਦੇ ਬੱਚਿਆਂ ਨੂੰ ਬਿਲਕੁਲ ਵੀ ਗੱਲ ਬਰਦਾਸ਼ਤ ਦਾਦੀ ਦਾਦੀ ਤਾਂ ਛੱਡੋ ਬੜੀ ਦੂਰ ਦੀ ਗੱਲ ਹੋ ਗਈ ਪੇਰੈਂਟਸ ਦੀ ਗੱਲ ਬਰਦਾਸ਼ਤ ਨਹੀਂ ਹੁੰਦੀ ਮਾਂ ਪਿਓ ਦੀ ਗੱਲ ਬੱਚੇ ਰਸ ਰੁਸ ਜਾਂਦੇ ਨੇ ਮਾਂ ਕੇ ਗਿਆ ਮਰਾ ਬੱਚਾ ਰੁਸੱਸ ਗਿਆ। ਮਨਾ ਮਨਾਇਆਗੀ। ਮੈਂ ਤੂੰ ਖਾਣੇ ਹੁਣੇ ਲੈਂ ਪੁੱਤਰ ਮੈਂ ਹੁਣੇ ਮੰਗਵਾ ਦਿੰਦੀ ਹ।
ਚਲੋ ਵਧੀਆ ਲੱਗਿਆ ਜੀ ਗੱਲ ਕਰਕੇ ਤੁਹਾਡੇ ਨਾਲ ਬਹੁਤ ਵਧੀਆ ਲੱਗਿਆ ਫੇਅਰ ਕਰਦੇ ਜੀ ਰੱਬ ਰੱਖ।